ਸਤਿ ਸ਼੍ਰੀ ਅਕਾਲ ਮੈਮ।
ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ ਤੁਸੀਂ ਸੁਣਾਓ?
ਵਧੀਆ ਜੀ, ਵਧੀਆ ਹੋਰ ਕੀ ਕਰਦੇ ਸੀ?
ਹਾਂਜੀ
ਹੋਰ ਕੀ ਕਰਦੇ ਸੀ ਤੁਸੀਂ?
ਘਰ ਦਾ ਕੰਮ
ਓਕੇ, ਹੋਏ ਨੀ ਅਜੇ? ਫਰੀ ਤੁਸੀਂ
ਬਸ ਚੱਲਿਆ ਵੈ ਥੋੜਾ ਥੋੜਾ
ਓਕੇ ਸਵੇਰ ਦਾ ਕਰ ਰਹੀ ਹੋ ਜਾਂ ਦੁਪਹਿਰ ਦਾ
ਹ ਸਵੇਰ ਦਾ ਹੀ ਝਾੜੂ ਪੋਚੇ ਹੋਰ ਕੀ ਕਰਨਾ।
ਓਕੇ ਓਕੇ ਬਹੁਤ ਲੇਟ ਹੁਣ ਕਰਦੇ ਹੋ ਨਾ ਤੁਸੀਂ ਮਤਲਬ ਲੇਟ ਹੋ ਜਾਂਦਾ।
ਲੇਟ ਹੋ ਗਿਆ ਐਕਚੁਅਲੀ ਮੇਰੀ ਤਬੀਅਤ ਠੀਕ ਹੋਈ ਨਹੀ ਨਾ।
ਓਕੇ ਓਕੇ, ਠੀਕ ਹੈ ਠੀਕ ਹੈ, ਨਾਸ਼ਤਾ ਕਰ ਲਿਆ ਸਵੇਰ ਦਾ ਤੁਸੀਂ?
ਹਾਂਜੀ, ਹਾਂਜੀ।
ਓਕੇ ਓਕੇ ਨਹੀਂ ਮਤਲਬ ਸਾਡਾ ਤਾਂ ਦੇਖੋ ਕਦੋਂ ਦਾ ਹੋਇਆ ਕੰਮ ਤਾਂ ਬਟ ਨਾਸ਼ਤਾ ਮਤਲਬ ਅਸੀਂ ਲੇਟ ਕਰਦੇ ਹਾਂ ਗਿਆਰਾਂ ਕੁ ਤਾਂ ਵੱਜ ਈ ਜਾਂਦੇ ਨੇ। ਨਾਸ਼ਤਾ ਕਰਦੇ ਕਿਉਂਕਿ ਅਸੀਂ ਬਾਅਦ ਚ ਕਰਦੇ ਹਾਂ ਨਾ ਮਤਲਬ ਕੰਮ ਕਾਰ ਤੋਂ ਫਰੀ ਹੋ ਕੇ ਮਈਆਂ ਤੇ ਫਿਰ ਕਰਦੇਆਂ ਨਾਸ਼ਤਾ
ਅਸੀਂ ਨਾਸ਼ਤਾ ਪਹਿਲੇ ਹੀ ਕਰ ਲੈਂਦੇ ਹਾਂ
ਓਕੇ ਓਕੇ ਫਿਰ ਸਾਡਾ ਸਵੇਰ ਦੁਪਹਿਰ ਦਾ ਹੀ ਇਕੱਠਾ ਹੋ ਜਾਂਦਾ ਨਾ
ਨਾਲੇ ਨਾ ਬੱਚੇ ਦੀ ਛੁੱਟੀਆਂ ਵੀ ਹੈਗੀ ਤਾਂ ਉਹ ਲੇਟ ਹੋ ਜਾਂਦੇ ਨੇ
ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਓਕੇ ਓਕੇ ਹੋਰ ਰਿਸ਼ਤੇਦਾਰ ਨੀ ਆਏ ਫਿਰ ਛੁੱਟੀਆਂ ਕੱਟਣ
ਨਹੀਂ ਅਸੀਂ ਐਕਚੁਲੀ ਹਿਮਾਚਲ ਦੇ ਹੈਗੇ ਨਾ ਤਾਂ ਉੱਥੇ ਹੀ ਅਸੀਂ ਜਾਂਦੇ
ਓਕੇ ਠੀਕ ਹੈ ਜੀ ਠੀਕ ਹੈ ਓਕੇ ਓਕੇ ਫਿਰ ਤੁਸੀਂ ਗਏ ਨੀ ਹੈਗੇ ਕਿਤੇ ਘੁੰਮਣ
ਜਾਣਾ ਹੋਗਾ ਚੱਲ ਹੀ ਜਾਂਦੇ
ਓਕੇ ਠੀਕ ਹੈ ਠੀਕ ਹੈ ਚਲੋ ਹੱਸ ਤ ਤਾਂ ਪੰਜਾਂ ਨੇ ਵਿੱਚਿਆਂ ਨੇ ਕੀਤੀਆਂ ਤੀਹ ਤਰੀਕ ਤੱਕ ਕੀ ਪਤਾ ਹਨਾ ਚਲੋ ਵਧਾ ਵੀ ਦੇਣ ਥੋੜ੍ਹੀਆਂ ਬਹੁਤ ਅਗਰ ਗਰਮੀ ਜ਼ਿਆਦਾ ਹੋਵੇ
ਨਹੀਂ ਸਾਡੇ ਇੱਥੇ ਨੀ ਹੁੰਦੀ
ਹਾਂਜੀ ਹਾਂਜੀ ਬਟ ਜਿੱਦਾਂ ਤੁਸੀਂ ਏਰੀਆ ਦੱਸਿਆ ਨਾ ਉੱਧਰ ਸਾਈਡ ਤਾਂ ਚਲੋ ਘੱਟ ਹੈ
ਹਾਂਜੀ ਹਾਂਜੀ
ਹਾਂਜੀ ਬਟ ਇੱਧਰ ਸਾਡੀ ਸਾਈਡ ਤਾਂ ਵੀ ਚਲੋ ਕਈ ਵਾਰ ਜਿਆਦਾ ਗਰਮੀ ਹੋ ਜਾਂਦੀ ਹੈ ਹਨਾ
ਗਰਮੀ ਇਸ ਵਾਰ ਹੈਗੀ ਵੀ ਬਹੁਤ ਜ਼ਿਆਦਾ
ਹਾਂਜੀ ਹਾਂਜੀ ਹੁਣ ਵੀ ਦੇਖਲ ਬਹੁਤ ਤੇਜ਼ ਧੁੱਪ ਪੈ ਰਹੀ ਹੈ ਮਤਲਬ ਅਗਰ ਬਾਰਿਸ਼ ਵਗੈਰਾ ਵੀ ਹੋ ਜਾਂਦੀ ਹੈ ਨਾ ਉਹਦੇ ਨਾਲ ਇੱਕ ਦਿਨ ਮੌਸਮ ਸਹੀ ਰਹਿੰਦਾ ਅਗਲੇ ਦਿਨ ਹੋਰ ਜ਼ਿਆਦਾ ਗਰਮੈਸ਼ੁੰ
ਚਿਪ ਚਿਪੀ ਜੀ ਗਰਮੀ ਹੋ ਜਾਂਦੀ ਹੁਣ ਤੋਂ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹੋਰ ਤੁਸ ਸੁਣਾਓ ਠੀਕ ਹੈਲੋ ਹਾਂਜੀ ਹਾਂਜੀ ਹੋਰ ਸੁਣਾਓ ਮੈਂ ਕਿਹਾ
ਕਲੀਅਰ ਆਦੀ ਪੀ
ਨਹੀਂ ਦੇਖੋ ਮੈਂ ਤਾਂ ਪ੍ਰੋਪਰ ਨੈਟਵਰਕ ਦੇ ਵਿੱਚ ਹਾਂ ਹਾਂਜੀ ਹਾਂਜੀ ਮੈਂ ਤਾਂ ਇਸੇ ਕਰਕੇ ਹਨਾ ਥੋੜਾ ਵੀ ਚਲੋ ਕਈ ਵਾਰ ਨੈਟਵਰਕ ਇਸ਼ੂ ਹੋ ਜਾਂਦਾ ਤੇ ਇਸਦੇ ਕਰਕੇ ਮੈਂ ਘਰ ਤੋਂ ਬਾਹਰ ਹੀ ਖੜੀ ਸੀਗੀ ਗਲੀ ਦੇ ਵਿੱਚ ਕ ਕਿਉਂਕਿ ਕਈ ਵਾਰ ਕਾਲ ਮਤਲਬ ਡਿਸਕਨੈਕਟ ਹੋ ਜਾਂਦੀ ਆ ਨਾ ਨੈਟਵਰਕ ਕਰਕੇ ਫੋਨ ਲੈਖੋ ਜਦਾਂ ਮਤਲਬ ਮੈਂ ਪਹਿਲਾਂ ਗੱਲ ਕਰਕੇ ਹਟੀਆਂ ਮਤਲਬ ਉੱਧਰਲੀ ਸਾਈਡ ਤੋਂ ਉਹਨਾਂ ਦਾ ਨੈਟਵਰਕ ਇਸ਼ੂ ਹੋ ਗਿਆ ਸੀਗਾ ਕੁਛ।
ਅੱਛਾ
ਤੇ ਕੋਲ ਮਤਲਬ ਉੱਧਰੋਂ ਅੱਧ ਵਿਚਾਲੇ ਕੱਟ ਗਈ ਸੀਗੀ ਉਹਨਾਂ ਦੀ ਕੋਲ
ਅੱਛਾ ਅੱਛਾ
ਤੇ ਮਤਲਬ ਮੈਂ ਹਾਂਜੀ ਹਾਂਜੀ ਤੇ ਮਤਲਬ ਜਦੋਂ ਮੈਂ ਇੱਧਰੋਂ ਦੁਬਾਰਾ ਲਗਾਈ ਤਾਂ ਉਹ ਕੋਲ ਵੀ ਵਿੱਚ ਚੱਲ ਰਹੀ ਸੀਗੀ ਪਹਿਲਾਂ ਤੇ ਦੂਜੀ ਕੋਲ ਵੀ ਨਾਲ ਹੀ ਚੱਲ ਪਈ ਇਸ ਕਰਕੇ ਉਹ ਰਿਕਾਰਡ ਹੀ ਨਹੀਂ ਹੋਈਆਂ ਹੈਗੀਆਂ ਦੋਨੇ ਕੋਲਸ
ਅੱਛਾ ਅੱਛਾ
ਹਾਂਜੀ ਮਤਲਬ ਗੱਲ ਵੀ ਦੇਖੋ ਨਾ ਟਾਈਮ ਹੀ ਹੋਈ ਬਟ ਰਿਕਾਰਡ ਹੀ ਨਹੀਂ ਹੋਈਆਂ ਹੈਗੀਆਂ
ਅੱਛਾ
ਹਾਂਜੀ ਹੁਣ ਤੁਹਾਡੀਆਂ ਹੋਗੀਆਂ ਕੋਲਸ ਇਹ ਚੱਲ ਰਹੀਆਂ ਨੇ
ਨਹੀਂ ਮੈਂ ਤ ਨਿਊ ਹੈਗੀ ਹੁਣ ਕਰਾਂਗੀ ਮੈਂ ਵੀ ਸਟਾਰਟ
ਓਕੇ ਓਕੇ ਕਰਨੀਆਂ ਨੇ ਬਸੀਂ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ।
ਐਕਚੁਲੀ ਮੈਂ ਥੋੜ੍ਹੀ ਵਿ ਬੀਜੀ ਸੀ ਨਾ ਮੈਂ ਗਈ ਵੀ ਸੀ ਮਾਈਕੇ
ਓਕੇ।
ਉੱਥੋਂ ਆਈ ਫਿਰ ਘਰ ਦਾ ਕੰਮ ਫੇਰ ਅਸੀਂ ਘੁੰਮਣ ਜਾਣਾ ਹੈਗਾ ਫਰ ਉਧਰ। ਤਿਆਰੀਆਂ ਬੱਚਿਆਂ ਦੀ ਸ਼ੋਪਿੰਗ ਆ। ਹਾਂ ਤੇ ਸਮਰ ਵੇਕੇਸ਼ਨ ਹੈਗੇ। ਫ ਇਹਨਾਂ ਦੇ ਸ਼ੋਪਿੰਗ ਤੇ ਹੋਮ ਵਰਕ ਸੋਰੀ।
ਬਿਲਕੁਲ ਬਿਲਕੁਲ ਚਲੋ ਬੱਚਿਆਂ। ਵੀ ਇਹ ਹੁੰਦਾ ਹਨਾ ਵੀ ਚਲੋ ਘੁੰਮਦੇ ਨੇ ਹਨ ਨਾ ਵੀ ਛੁੱਟੀਆਂ ਦਾ ਲਾਲਚ ਹੁੰਦਾ ਥੋੜਾ ਜਿਹਾ। ਚਲੋ ਉਹੀ ਹਨਾ ਜੇ ਆਪਾਂ ਮਤਲਬ ਨੋਰਮਲ ਜਾਈਏ ਤਾਂ ਆਪਾਂ ਇੱਕ ਦੋ ਦਿਨ ਹੀ ਲਗਾ।
ਪਰ ਜ ਛੁੱਟੀਆਂ ਚੇ ਹੋਮਵਰਕ ਦੇ ਦਿੰਦੇ ਨਾ ਇੰਨਾ ਸਾਰਾ।
ਹਾਂਜੀ ਇਹ ਵੀ ਮਤਲਬ ਗ਼ਲਤ ਗੱਲ ਆ ਨਾ। ਖ ਕਰਨਾ ਦਾ ਦੇਖੋ ਪੇਰੈਂਟਸ ਨਹੀਂ ਹੁੰਦਾ ਹੋਮਵਰਕ। ਸਕੂਲ ਦੇਖੋ ਬੱਚੇ ਇੰਨੇ ਵੱਡੇ ਵੱਡੇ ਪ੍ਰੋਜੈਕਟ ਹਨਾ ਚਾਰਟ ਵਗੈਰਾ।
ਇੰਨਾ ਇੰਨਾ ਸਾਰਾ ਦੇ ਦਿੰਦੇ ਨਾ ਹੋਮਵਰਕ ਸਾਰਾ ਮਤਲਬ ਦਿਮਾਗ ਖ਼ਰਾਬ ਹੋ ਜਾਂਦਾ।
ਬਿਲਕੁਲ ਬਿਲਕੁਲ ਥੋੜਾ ਮਤਲਬ ਹੋਣਾ ਚਾਹੀਦਾ ਸਕੂਲ ਦੇ ਵਿੱਚ ਥੋੜਾ ਐਕਸ਼ਨ। ਵੀ ਹਨਾ ਦੇਖੋ ਜਿੱਦਾਂ ਬੱਚੇ ਹੀ ਖੁਦ ਮਤਲਬ ਉਹਨਾਂ ਨੂੰ ਜਾਂ ਤਾਂ ਇਸ। ਮਤਲਬ ਕੇ ਬਣਾਓ ਕਿ ਉਹ ਬੱਚੇ ਖੁਦ ਕਰ ਸਕਣ।
ਹਾਂ, ਉਹ ਦਿਓ ਨਾ ਤੁਸੀਂ ਅਹ ਟੀਚਰਾਂ ਨੂੰ ਵੀ ਪਤਾ ਹੁੰਦਾ ਏ।
ਹਾਂ, ਯਾ ਤਾਂ ਮਤਲਬ ਬਿਲਕੁਲ ਬਿਲਕੁਲ ਯਾ ਤਾਂ ਮਤਲਬ ਬੱਚੇ ਨੂੰ ਪ੍ਰੋਪਰ ਟ੍ਰੇਨਿੰਗ ਦੋ ਹਨਾ। ਤੁਸੀਂ ਇਸ ਚੀਜ਼ ਦੇ ਓਨਾਂ ਨੂੰ ਕੈਪੀਬਲ ਬਣਾਓ।
ਭਿੱਖ ਦੇ ਦੇੰਦੇ ਚੱਕ-ਚੱਕ ਕੇ।
ਬਿਲਕੁਲ ਬਿਲਕੁਲ, ਹੁਣ ਦੇਖੋ ਬੱਚਾ। ਹੁਣ ਦੇਖੋ ਕੋਈ ਬੱਚਾ ਫਸਟ ਕਲਾਸ ਦੇ ਵਿੱਚ ਲਗਾ ਲੋ ਨਾ ਫਸਟ ਕਲਾਸ ਦੇ ਵਿੱਚ। ਔਨੂੰ ਐਡੇ ਵੱਡੇ-ਵੱਡੇ ਪ੍ਰੋਜੈਕਟ ਦੇ ਦੇਣਗੇ। ਕਿੱਥੋਂ ਕਰ ਲੂਗਾ ਬੱਚਾ।
ਵੁਹੀ ਐ ਨਾ ਟੀਚਰਾਂ ਨੂੰ ਪਤਾ ਹੁੰਦਾ ਏ ਕਿ ਇਨਾਂ ਨੇ ਕਰਨਾ ਹੀ ਨੀ ਏ ਪੈਰਂਟਸ ਨੇ ਹੀ ਕਰਨੈ।
ਹਾਂਜੀ ਹਾਂਜੀ, ਮਤਲਬ ਕੰਮ ਦੇਖੋ ਹੁਣ ਬੱਚੇ ਨੂੰ ਉਸਦੇ ਅਕੋਰਡਿੰਗ ਦੇਣਾ ਚਾਹੀਦੈਂ ਵਈ ਜੋ ਓਨਾਂ ਨੇ। ਕਰਵਾਯਾ ਹੋਯਾ ਯਾ ਓਹ ਕਰਵਾ ਕਰ ਸਕਦੇ ਨੇ।
ਦੇਨਾ ਆਸ ਅਸੀਂ ਤਾਂ ਹਰ ਸਾਲ ਹੀ ਪਰੇਸ਼ਾਨ ਹੋ ਜਾਂਦੇ ਆ।
ਬਿਲਕੁਲ-ਬਿਲਕੁਲ, ਤੇ ਹੁਣ ਤਾਂ ਦੇਖੋ ਨਿਊਜ਼। ਤੇ ਵੀ ਦਿਖਾ ਰੇ ਸੀਗੇ ਕੱਲ੍ਹ ਪਰਸੋਂ ਮੈਂ ਨਿਊਜ਼ ਦੇ ਵਿੱਚ ਵੀ ਦੇਖਿਆ ਹਨਾ ਪੇਰੈਂਟਸ ਕਈ ਦੁਖੀ ਹੋ ਕੇ। ਮਤਲਬ ਬੋਲ ਰੇ। ਤੀਗੇ ਰੀਲਸ ਦੇ ਵਿਚ ਆ ਰਿਆ ਸੀਗਾ ਕਿ ਹਨਾ ਟੀਚਰ ਐਨਾ ਐਨਾ ਕੰਮ ਦੇ ਦੇੰਦੇ ਨੇ ਕਰਨਾ ਤਾਂ ਓਹੀ ਗੱਲ ਐ। ਪੇਰੈਂਟਸ ਨੂੰ ਹੀ ਪੈਂਦਾ।
ਨਹੀਂ ਦਵੋ ਤੁਸੀਂ ਕੰਮ ਬਟ ਥੋੜਾ ਦਵੋ ਯਾ ਜੋ ਬੱਚਿਆਂ ਨੂੰ। ਕਰ ਸਕੇ ਨਾ ਬੱਚੇ ਜੋ ਹਾਂਜੀ।
ਹੋ ਏਦੇ ਚ ਬੱਚੇ ਨੂੰ ਤਾਂ ਦੇਖੋ ਕੋਈ ਫ਼ਾਇਦਾ ਨੀ ਨਾ ਓਹ ਕੋਈ ਚੀਜ਼ ਸਿੱਖ ਰਿਹਾ ਆ ਹਨਾ ਤੇ ਨਾ। ਓਹ ਕਰ ਰਿਐ। ਦੇਖੋ ਬੱਚਿਆਂ ਨੂੰ ਤਾਂ ਖੇਡਣ ਫਿਰਨ ਦਾ।
ਹਾਂ, ਓਹ ਬੱਚ ਪੈਰਂਟਸਾ ਦੇ ਪੈਰੈਂਟਸ ਦੀ ਟੈਨਸ਼ਨ ਹੈਗੀ ਕਿ ਕਿਵੇਂ ਕਰਾਂ ਕਿਵੇਂ ਕਰਾਂ। ਦਿਮਾਗ ਲਗਾਈ ਜਾਓ।
ਬਿਲਕੁਲ-ਬਿਲਕੁਲ।
ਹੈਨਾ, ਸਾਰੇ ਹੀ ਕਰਦੇ ਨੇ ਓਹ ਸਾਰੇ ਹੀ ਪੈਰੈਂਟਸ ਬੋਲਦੇ ਨੇ।
ਹਾਂਜੀ ਹਾਂਜੀ, ਸਾਰੇ ਬੋਲਦੇ ਨੇ ਬਟ ਐਵੇਂ ਆ ਨਾ ਵੀ ਚਲੋ ਇੱਕ ਵਾਰ। ਥੋੜਾ ਐਕਸ਼ਨ ਲੇ ਕੇ ਪੇਰੈਂਟਸ ਨੂੰ ਸਕੂਲ ਦੇ ਵਿੱਚ ਇਕੱਠਾ ਹੋਣਾ ਚਾਈਦਾ, ਹੁਣ ਜਿਵੇਂ ਮੀਟਿੰਗ ਵਗੈਰਾ ਹੁੰ। ਦੀਆਂ ਨੇ ਹਨਾ ਤਾਂ ਏਹ ਚੀਜ਼ ਥੋੜੀ ਸੋਰਟ ਕਰਨੀ ਚਾਹੀਦੀ ਐ।
ਫ਼ੇਰ ਵੀ ਕੁਛ ਨੀ ਹੋਣਾ ਅਸੀਂ ਅ ਸਾਡੇ ਸਕੂਲ ਚ ਹੁੰਦੀਐ ਤਾਂ ਅਸੀ ਬੋਲਦੇ ਵੀ ਤੁਸੀਂ ਇੰਨਾ ਇੰਨਾ ਹੋਮਵਰਕ। ਤਾ ਏ ਕੈੰਦੇ ਕਿ ਪਿੱਛੋਂ ਤੋਂ ਆੰਦਾ ਹੈ ਸਾਡੋ ਸਾਨੂੰ ਜਿਆ ਸਾਨੂੰ ਨੀ ਪਤਾ।
ਨਹੀਂ ਦੇਖੋ ਸਕੂਲ ਦੇ ਹੁਣ ਪ੍ਰਾਈਵੇਟ ਸਕੂਲਸ ਨੇ ਨਾ ਜੇੜੇ ਮਤਲਬ ਜੇੜਾ ਵੀ ਹੋਮਵਰਕ ਦੇਣਾ ਦੇਖੋ ਓਹ ਟੀਚਰਸ ਨੇ ਹੀਂ ਦੇਣਾ ਪਿੱਛੋਂ ਕਿੱਥੋਂ ਆ ਗਿਆ ਇਹਨਾ ਨੂੰ।
ਸਾਡੇ ਤੋਂ ਕੈੰਦੇ ਨੇ ਕਿ ਸੀ ਬੀ ਐਸ ਈ ਵਾਲੇ ਪਿੱਛੋਂ ਤੋਂ ਸਾਨੂੰ ਵੀ ਮੈਸੇਜ ਕਰਦੇ ਨੇ ਤੇ ਅਸੀਂ ਆਗੇ ਤੁਹਾਨੂੰ ਫੋਰਵਰਡ ਕਰ ਦੇਨੇ ਆ। ਅਸੀਂ ਅਪਣੇ ਤੋਂ ਕੁਛ ਨੀ ਦਿੰਦੇ।
ਨਹੀਂ ਦੇਖੋ ਜੀ ਪਿੱਛੋਂ ਕਰ ਰੇ ਨੇ ਫੇਰ ਮਤਲਬ ਜੇੜੇ ਪ੍ਰਿੰਸੀਪਲ ਬਣਾਏ ਹੋਏ ਨੇ ਯਾ ਹੋਰ ਸਕੂਲ ਦੇ ਮੈਨੇਜਰ ਵਗੈਰਾ ਬਣਾਏ ਹੋਏ ਨੇ ਤਾਂ ਓਹ ਕੀ ਕਰਦੇ ਨੇ ਹਨਾ ਸੋਚਣ ਆਲੀ ਗੱਲ ਤਾਂ ਐਹੀ ਐ।
ਸਾਨੂੰ ਤੋਂ ਬਸ ਛੁੱਟੀਆਂ ਕੀ ਹੁੰਦੀ ਏ ਟੈਂਸ਼ਨ ਹੀ ਹੁੰਦੀ ਐ ਹੋਮ ਵਰਕ ਕਰਦੇ ਨੀ ਬੱਚੇ ਫੇਰ ਲਾਸਟ ਚ ਲੱਗੀ ਜਾਂਦੇ ਲਗੀ
ਬਿਲਕੁਲ-ਬਿਲਕੁਲ। ਹੁਣ ਦੇਖੋ ਮਲਬ ਜੇੜੇ ਇਹ ਪ੍ਰੋਜੈਕਟ ਵਗੈਰਾ ਇਹ ਚਾਰਟਸ ਵਗੈਰਾ ਬਣਾਦੇ ਨੇ ਏਨਾਂ ਦੇ ਖ਼ਰਚਾ ਵੀ ਕਿੰਨਾ ਆ ਜਾਂਦਾ। ਕਦੀ ਚਾਟ ਲੇ ਆਓ ਹਨਾ। ਕਦੇ ਕੁਛ ਲੇ ਆਓ ਬਜ਼ਾਰੋ ਜਾ ਕੇ ਕਦੇ ਗਮ ਲਿ ਆਓ, ਕਦੇ ਕਲਰ ਲੇ ਆਓ। ਹਾ ਮਤਲਬ ਵੀ ਦੇਖੋ ਹੁਣ ਕਈ ਵਾਰ ਕੋਈ ਚੀਜ਼ ਹੁੰਦਾ ਵੀ ਲੋਕਲ ਨਹੀਂ ਵੀ ਮਿਲਦੀ।
ਨਹੀਂ ਮਿਲਦੀ ਔਰ ਨੰਬਰ ਇਨਾਂ ਦੇ ਪੰਜ-ਪੰਜ ਲੱਗਦੇ ਮੇਰੇ ਖਿਆਲ ਚ।
ਹਾਂਜੀ-ਹਾਂਜੀ, ਏ ਤੇ ਹੈ। ਹੁਣ ਦੇਖੋ ਮੰਨ ਲੋ ਬੱਚੇ ਇੰਨੇ ਪ੍ਰੋਜੈਕਟ ਯਾ ਚਾਰਟ ਵਗੈਰਾ ਬਣਾ ਕੇ ਲੈ ਕੇ ਗਏ ਨੇ ਤਾਂ ਦੇਖੋ ਕਲਾਸਰੂਮ ਦੇ ਵਿੱਚ ਸਾਰੇ ਨਹੀਂ ਲਗਾ ਸਕਦੇ ਇਨੇ ਬੱਚੇ ਹੁੰਦੇ ਤਾਂ ਓਨਾਂ ਚੋ ਦੇਖੋ ਅ ਮਤਲਬ ਦੋ, ਚਾਰ ਓਹ ਸਿਲੈਕਟ ਕਰ ਲੈਣਗੇ ਚਲੋ ਜੇੜੇ ਸਹੀ ਲੱਗਣਗੇ ਓਹ ਕਲਾਸ ਦੇ ਵਿੱਚ ਲਗਾ ਲੈਣਗੇ ਬਾਕੀ ਕਿ ਦੇਖੋ ਏਦਾਂ ਹੀ ਵੇਸਟ ਹੋਣਗੇ।
ਏਹ ਵੇਲੇ ਹੀ ਕੰਮ ਦਿੱਤੇ ਹੋਏ ਨੇ ਬੱਚਿਆਂ ਨੂੰ।
ਇੰਨੀ ਮਿਹਨਤ ਕਰਕੇ ਆ ਵੀ ਫਿਰ ਦੇਖੋ ਵੇਸਟ
ਹੁੰਦੀ ਹੈ ਬੱਚੇ ਨੀ ਕਰਦੇ ਤਾਂ ਪੇਰੈਂਟਸ ਤੋ ਕਰਦੇ ਹੀ ਹੈ। ਕਈ ਪੇਰੈਂਟਸ ਤੋਂ ਦੇਖੋ ਬਾਰੋ ਬਣਵਾਉਂਦੇ ਨੇ।
ਬਿਲਕੁਲ-ਬਿਲਕੁਲ ਹੁਣ ਮਤਲਬ ਇਹ ਇਸ ਚੀਜ਼ ਦਾ ਲੋਕਾਂ ਨੇ ਬਿਜਨਸ ਵੀ ਚਲਾ ਲਿਆ ਹੁਣ ਦੇਖੋ ਜਿਵੇ ਕੋਲਜ ਵਗੈਰਾ ਚ ਵੀ ਦੇਖੋ ਅਸਾਈਨਮੈਂਟਸ ਬਣਦੀਆ ਨੇ।
ਹਾਂਜੀ-ਹਾਂਜੀ ਹਾਂ ਬਿਜਨਸ ਬਣਾ ਲਿਆ ਨਾ ਚੰਗੇ ਪੈਸੇ ਕਮਾਂਦੇ ਨੇ।
ਬਿਲਕੁਲ ਜੀ ਹੁਣ ਟੈਨਥ, ਪਲੱਸ ਟੂ ਦੇ ਬੱਚੇ ਹੁੰਦੇ ਨੇ ਉਹਨਾ ਤੋਂ ਇਹ ਜਿਹੜੀਆਂ ਆਪਣੇ ਪ੍ਰੋਜੈਕਟ ਫਾਈਲਸ ਹੁੰਦੀਆਂ ਨੇ ਹਨਾ ਉਹ ਤਾਂ ਕਰਕੇ ਮਤਲਬ ਹੁਣ ਦੇਖੋ ਲੋਕ ਓਨਲਾਈਨ ਚੜਾ ਦਿੰਦੇ ਨੇ ਕਿ ਹਾਂਜੀ ਸਾਡੇ ਕੋਲ ਅਸਾਈਨ ਮੈਂਟਸ ਵਗੈਰਾ ਹਨਾ ਅਗਰ ਤੁਸੀਂ ਬਣਵਾਉਣੇ ਨੇ ਬੱਚਿਆਂ ਦੇ ਚਾਰਟ ਵਗੈਰਾ ਬਣਾਣੇ ਨੇ ਤਾਂ ਉਹਦੇ ਅਕੋਡਿੰਗ ਜਿੱਦਾਂ ਉਹਨਾਂ ਦਾ ਕੰਮ ਹੁੰਦਾ ਉਵੇ ਫਿਰ ਉਹਨਾ ਤੋਂ ਚਾਰਜ ਕਰਦੇ ਨੇ। ਇਹ ਚੀਜ਼ ਹੁਣ ਉਹਨਾਂ ਨੂੰ ਦਾ ਤਾਂ ਦੇਖੋ ਫਾਇਦਾ ਹੋਊਗਾ ਉਹਨਾਂ ਨੇ ਆਪਣਾ ਕੰਮ ਚਲਾ ਲਿਆ।
ਹਾਂ ਸਹੀ ਬਾਤ ਹੈ ਬਿਜਨਸ ਵੀ ਹੋ ਗਿਆ ਤੇ ਕੰਮ ਵੀ ਮਿਲ ਗਿਆ ਵਿਹਲੇ ਲੋਕਿਆ ਨੂੰ।
ਬਿਲਕੁਲ-ਬਿਲਕੁਲ ਹੁਣ ਦੇਖੋ ਘਰ ਬੈਠੇ ਉਹਨਾਂ ਨੇ ਬੱਚਿਆਂ ਦੇ ਚਾੜ ਬਣਾ ਦੇ ਤੇ ਅਸਾਈਨ ਬਣਾ ਮੈਂਟਾਂ ਬਣਾ ਤਿਆ ਹਨਾ ਪ੍ਰੋਜੈਕਟ
ਇਹ ਤਾਂ ਨਾ ਹੋਣਾ ਚਾਹੀਦਾ, ਹੋਣਾ ਚਾਹੀਦਾ ਕੰਮ ਕਰੋ ਹੋਮਵਰਕ ਦਵੋ ਬਟ ਕੰਮ ਦਵੋ ਤੁਸੀਂ ਅ ਸਾਡੇ ਸਬਜੈਕਟ ਆਪਣੇ ਸਾਇੰਸ ਹਿੰਦੀ ਮੈਥ ਜੋ ਵੀ ਹੈ ਸਭ ਦੇ ਦਿੰਦੇ ਨੇ ਸਭ ਦੇ। ਹਨਾ ਤੁਸੀਂ ਇਨਕਲੂਡ ਕਰਲੋ ਇਹ ਇੱਕ ਪ੍ਰੋਜੈਕਟ ਦਵੋ ਕੋਈ ਵੀ।
ਸਹੀ ਗੱਲ ਹੈ ਜੀ।
ਦਾਮ ਨਾਲਦੇ ਹੋ ਜਾਵੇ।
ਸਹੀ ਗੱਲ ਹੈ ਜੀ ਤੇ ਇਹ ਦੇਖੋ ਹਨਾ ਜਿਹੜੀਆਂ ਚੀਜ਼ਾਂ ਆਪਾਂ ਕਰ ਰਹੇ ਹਾਂ ਬੱਚਿਆਂ ਨੂੰ ਕਰਾ ਰਹੇ ਹਾਂ ਲਾਈਫ ਚ ਕਿੱਥੇ ਨੀ ਕੰਮ
ਆ ਫੇਰ ਵੀ ਵੋਈ ਹੈਗਾ ਨਾ ਜੀ ਸਾਨੂੰ ਪਿੱਛੇ-ਪਿੱਛੇ ਚਲੇੇ ਵੇ ਅਸ
ਹਾਂਜੀ-ਹਾਂਜੀ ਮਤਲਬ ਕੁਛ ਚੀਜ਼ਾਂ ਸਕੂਲ ਦੇ ਵਿੱਚ ਏਦਾਂ ਦੀਆਂ ਐਡ ਔਨ ਹੋਣੀਆਂ ਚਾਹੀਦੀਆਂ ਨੇ ਵੀ ਜੇੜੀਆਂ ਬੱਚੇ ਨੂੰ ਮਤਲਬ ਅੱਗੇ ਵੀ ਕੰਮ ਆ ਸਕਣ ਅਗਰ ਬੱਚੇ ਨੇ ਅੱਗੇ ਕੁਛ ਕਰਨਾ ਹੈ ਹੈਨਾ ਚਲੋ ਹਰ ਏਕ ਬੱਚੇ ਦਾ ਕੋਈ ਡਰੀਮ ਆ ਮਤਲਬ ਕਿਸੇ ਨੇ ਡਾਕਟਰ ਬਣਨਾ ਕਿਸ
ਹਾਂਜੀ-ਹਾਂਜੀ ਏਦਾਂ ਦੀ
ਤਾਂ ਮਤਲਬ ਮਤਲਬ ਦੇਖੋ ਜੇੜੀਆਂ ਉਨਾਂ ਦੇ ਨਾਲ ਰਿਲੇਟਿਡ ਚੀਜ਼ਾਂ ਨੇ ਹੁਣ ਦੇਖੋ ਬੱਚੇ ਨੇ- ਸਕੂਲਿੰਗ ਕਰ ਲਈ ਕੋਲਜ ਵਿੱਚ ਪੜ੍ਹ ਲਿਆ ਉਸ ਤੋਂ ਬਾਅਦ ਕਿਹੜੀਆਂ ਚੀਜ਼ਾਂ ਓਨਾਂ ਦੇ ਵਿੱਚ ਅੱਗੇ ਓਨਾਂ ਨੂੰ ਇੰਟਰਵਿਊ ਦੇਣ ਦੇ ਵਿੱਚ ਕੰਮ ਆਣਗੀਆਂ। ਜਾਂ ਕੇੜੀਆਂ ਚੀਜ਼ਾਂ ਦੇਖ ਕੇ ਕੋਈ ਬੰਦਾ ਓਨਾਂ ਨੂੰ ਹਾਯਰ ਕਰ ਸਕਦਾ ਏ ਚੀਜ਼ਾਂ ਸਿਖਾਣੀਆਂ ਚਾਹੀਦੀਆਂ ਨੇ ਬੱਚਿਆਂ ਨੂੰ
ਬਿਲਕੁਲ-ਬਿਲਕੁਲ।
ਬਟ ਉਹ ਚੀਜ਼ ਸੀਂਖਾਂਦੇ ਨੀ ਨਾ ਹੈਗੇ ਸਕੂਲਾਂ ਵਾਲੇ
ਸਹੀ ਬਾਤ ਐ ਸਹੀ ਕਿਤਾਬੀ ਹਾਂਜੀ ਜੋ ਕਿਤਾਬਾਂ ਚ ਹੈਗਾ ਓਈ ਪੜੋ-
ਬਿਲਕੁਲ-ਬਿਲਕੁਲ, ਬਿਲਕੁਲ-ਬਿਲਕੁਲ। ਤੇ ਟੀਚਰਾਂ ਦੀ ਵੀ ਹੁਣ ਕੋਈ ਹੈਡਕ ਨਈ ਰਹੀ ਹੈਗੀ ਦੇਖੋ ਸਾਰੀਆਂ ਚੀਜ਼ਾਂ ਦੇਖੋ ਹਣਾ ਫੋਨ ਤੇ ਸੋਰਟ ਆਉਟ ਹੋ ਜਾਂਦੀਆਂ ਨੇ ਕੋਈ ਆਪ ਨੂੰ ਕੁਛ ਨਹੀਂ ਸਮਝ ਆ ਰਿਹਾ ਪੈਲਾਂ ਤਾਂ ਹਾਂਜੀ ਪੈਲਾਂ ਤਾਂ ਦੇਖੋ ਜਿਵੇਂ ਅਹ ਮਤਲਬ ਉਹ ਆ ਰਹਿੰਦੀਆਂ ਸੀਗੀਆਂ ਪਰਲ ਬੁੱਕਸ ਵਗੈਰਾ ਹੁੰਦੀਆਂ ਸੀਗੀਆਂ ਓਨਾਂ ਤੇ ਸਾਰਾ ਸੋਲਿਊਸ਼ਨ ਦਿੱਤਾ ਹੁੰਦਾ ਸੀਗਾ ਜੇੜੀ ਵੀ ਆਪਣੀ ਮੈਥ ਦੀ ਲਗਾ ਲੋ ਹੈਨ ਨਾ ਯਾਂ ਕੋਈ ਵੀ ਸਾਇੰਸ ਵਗੈਰਾ ਦੀ ਇੰਗਲਿਸ਼ ਦੀ ਸਾਰਾ ਓਥੇ ਸੋਲਵ ਕੀਤਾ ਹੁੰਦਾ ਸੀਗਾ ਟੀਚਰ ਓਥੋਂ ਕਰਵਾ ਦਿੰਦੇ ਸੀਗੇ ਮਤਲਬ ਟੀਚਰ ਕੋਈ ਏਨੀ ਹੈਡਕ ਰਹੀਓ ਹੀ ਨੀ।
ਹੁਣ ਹੋ ਗੀ ਗੱਲ-
ਮਤਲਬ ਹੁਣ ਤਾਂ ਦੇਖੋ ਫੋਨਾਂ ਨੇ ਹੋਰ ਵੀ ਆਸਾਨ ਕਰ ਦਿੱਤਾ ਚੈਟ ਜੀਪੀਟੀ ਖੋਲੋ ਉਹ ਤੇ ਜੋ ਵੀ ਆਪਾਂ ਨੂੰ ਚੀਜ਼ ਨੀ ਸਮਝ ਆ ਰੀ ਸਰਚ ਕਰੋ ਨਾਲ ਦੀ ਨਾਲ
ਨਾਲ ਦੇ ਨਾਲ ਮਿਲ ਜਾਂਦਾ ਸੋਲਊਸ਼ਨ
ਹਾਂਜੀ-ਹਾਂਜੀ ਬੋਹਤ ਹੀ ਈਜ਼ੀ ਹੋ ਗਿਆ ਹੁਣ ਤਾਂ ਚਲੋ ਸਟੱਡੀ ਦਾ ਵੀ ਏਨਾ ਕੋਈ ਹੈ ਨੀ ਗ ਸਟਰੈ
ਨਾਲੇ ਫਿਰ ਫੋਨ ਅਗਰ ਬੱਚਿਆਂ ਨੂੰ ਅਸ ਦੇ ਦੀਤਾ ਤੋਂ ਬੱਚੇ ਫੇਰ ਕੰਮ ਤੋਂ ਕੰਮ ਹੀ ਕਰਦੇ ਨੇ ਰੀਲਾਂ-ਰੀਲਾਂ ਦੇਖੀ ਜਾਂਦੇ ਨੇ ਫਿਰ
ਬਿਲਕੁਲ ਏ ਵੀ ਗੱਲ ਸਹੀ ਐ ਜੀ
ਹਨਾ ਮਤਲਬ ਫੋਨ ਹੈਗਾ ਬੱਚੇ ਕੋਲ ਤੋਂ ਸਾਨੂੰ ਨਾਲ ਬੈਠਣਾ ਪਊਗਾ।
ਹਾਂਜੀ-ਹਾਂਜੀ ਏ ਤਾਂ ਗੱਲ ਸਹੀ ਆ ਮਤਲਬ ਉਹੀ ਗੱਲ ਐ ਨਾ ਹੁਣ ਤਾਂ ਦੇਖੋ ਛੋਟੇ ਜੇ ਬੱਚੇ ਨੂੰ ਫੋਨ ਦੇਣਾ ਪੈਂਦਾ ਪੈਲਾਂ ਕਿੱਥੇ ਮਤਲਬ ਫੋਨ ਵਗੈਰਾ ਏਨਾ ਹੁੰਦਾ ਸੀਗਾ ਕਾਲਜ ਦੇ ਵਿੱਚ ਜਾ ਕੇ ਕਿਤੇ ਫੋਨ ਮਿਲਦਾ ਸੀਗਾ।
ਟੀਚਰਾਂ ਨੂੰ ਸਭ ਨੂੰ ਜੋ ਏ ਹੋਮਵਰਕ ਬਣਾਦੇ ਵੀ ਹੋਣੇ ਨਾ ਓਨਾਂ ਨੂੰ ਵੀ ਪਤਾ ਏ ਕਿ ਏਨਾਂ ਨੇ ਫੋਨ ਦੀ ਹੈਲਪ ਤੋਂ ਈ ਕਰਨਾ ਏ।
ਬਿਲਕੁਲ ਜੀ।
ਪੈਰਸ ਕਿਸੇ ਦੀ ਹੈਲਪ ਨਾਲ ਈ ਕਰਨਾ ਏ ਆਪਣੇ ਆਪ ਕਿਸੇ ਨੇ ਨੀ ਕਰਨਾ ਫੇਰ ਵੀ ਬੇਤੂਕੇ ਜੇ ਕੰਮ ਦੇ ਦਿੰਦੇ ਨੇ
ਬਿਲਕੁਲ-ਬਿਲਕੁਲ। ਬਸ ਓਨਾ ਨੂੰ ਏ ਹੁੰਦਾ ਵੀ ਹੈਨਾ ਚਲੋ ਆ ਕੇ ਵੀ ਮਤਲਬ ਟੀਚਰ ਫ੍ਰੀ ਨਾ ਰਹਿਣ ਓਨਾ ਨੂੰ ਵੀ ਆ ਕੇ ਹੈਨਾ ਇਹ ਜ਼ਰੂਰੀ ਕੰਮ ਚੈਕਿੰਗ ਤੇ ਲੱਗ ਜਾਣ
ਹਾਂਜੀ-ਹਾਂਜੀ।
ਕਿਉਂਕਿ ਜੇ ਕੰਮ ਨੀ ਦੇਣਗੇ ਫਿਰ ਓ ਜਾ ਕੇ ਬੱਚਿਆਂ ਦਾ ਚੈੱਕ ਕੀ ਕਰਨਗੇ। ਬੱਚੇ ਖਾਲੀ ਆਣਗੇ ਫਿਰ ਦੇਖੋ ਹਫ਼ਤਾ ਸਾਰਾ ਓ ਨੂੰ ਫੇਰ ਬੈਲੈਂਸ ਬਣਾਂਣ ਦੇ ਵਿੱਚ ਲਾਇਆ ਜਾਂਦਾ। ਕਲਾਸ ਦਾ ਬਾਨੇ ਨਾਲੇ ਹੀ ਹੋ ਜਾਂਦਾ ਚਲੋ ਚੈਕਿੰਗ ਵਗੈਰਾ ਹੋ ਜਾਂਦੀ ਐ।
ਹਾਂਜੀ-ਹਾਂਜੀ
ਚਲੋ ਠੀਕ ਹੈ ਆਪਾਂ ਅਗਲੀ ਕੋਲ ਦੇ ਵਿੱਚ ਜੁੜਦੇ ਹਾਂ ਜੀ ਫਿਰ
ਓਕੇ ਜੀ ਓਕੇ
ਓਕੇ ਸਤਿ ਸ਼੍ਰੀ ਅਕਾਲ ਜੀ।
ਸਤ ਸ਼੍ਰੀਕਾਲ